ਹੈਲੋ। ਕਿਸ ਕਾ, ਹੈਲੋ। ਪਾਸ ਤਾਂ ਆਉਂਦੀ ਨਹੀ
ਹੈਲੋ। ਆਵਾਜ਼ ਨੀ ਆ ਰਹੀ, ਹੈਲੋ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਕਰ ਰਹੇ ਔ?
ਕੁਛ ਨੀ ਬੈਠੇ ਸੀ। ਸੀ਼ ਤੂੰ ਕਰ ਲੇ।
ਹੂੰ।
ਪ੍ਰਭ ਦੱਸ ਰਿਹਾ ਕੀ ਕਰ ਰਹੇ ਸੀ ਤੁਸੀਂ।
ਮੈਂ ਰੋਟੀ ਖਾਈ ਸੀ।
ਓਹਨਾਂ ਨੇ ਰੋਟੀ ਖਾਈ ਸੀ। ਹੂੰ।
ਸਤਿ ਸ੍ਰੀ ਅਕਾਲ। ਬਸ ਫੜੋ ਫੋਨ ਫੜੋ। ਕੀ ਕਰ ਰਹੇ ਸੀ?
ਨੀ ਮੈਂ ਪ੍ਰਭ ਨਾਲ ਗੱਲ ਕਰ ਰਹੀ ਆਂ।
ਹੂੰ।
ਰੋਟੀ ਖਾ ਲਈ ਤੁਸੀਂ?
ਕੇ ਹਾਡਾ ਹ
ਅੱਛਾ ਤੇ ਹੋਮਵਰਕ ਕਰ ਲਿਆ ਨਾ ਅਪਣਾ?
ਨਾ।
ਹੈਂ ਕਿਉਂ, ਹੋਮਵਰਕ ਨੀ ਕਰਨਾ ਸੀ?
ਏਹ।
ਮੰਮਾ ਨੇ ਕਰਾਇਆ ਨੀ।
ਨਾ।
ਕਿਉਂ, ਤੇ ਪ੍ਰੋਜੈਕਟ ਬਣਾ ਲਿਆ ਨਾ ਇਨੇ ਅਪਣਾ?
ਪਾਪਾ, ਪਾਪਾ। ਪਾਪਾ, ਆ ਬੋਲੋ।
ਪਾਪਾ ਬਣਵਾਣਗੇ ਨਾਲ।
ਹਾਂ। ਪਾਪਾ ਇਹਦੇ ਵਲੋਗ ਆ ਰਹੇ ਇਸ ਕਰਕੇ। ਹਮ ਕੋਈ ਕਾਰ ਅਲਾ ਵਲੋਗ ਵੇਖ ਰਹੇ। ਕੁਛ ਨੀ ਬੈਠੇ ਸੀ, ਰੋਟੀ ਖਾਦੀ ਹਲੇ। ਹਾਂ।
ਕਿ।
ਹੂੰ ਮਟਰ ਪਨੀਰ।
ਅੱਛਾ।
ਅੱਜ ਇਨੇ ਸ਼ਰਾਰਤਾ ਕੀਤੀ ਸੀ?
ਅਜੇ ਆਇਆ ਹੈਗਾ, ਅੱਜ ਅਜੇ ਮੈਂ ਸੋ ਰੱਖੀ ਸੀ। ਤੇ ਇਹਨੇ ਆਦੇ ਸਾਰ ਮੇਰਾ ਫੋਨ ਉਠਾਇਆ ਤੇ ਲੋਕ ਖੋਲਿਆ ਤੇ ਦਿਵਾਨ ਤੇ ਬੈਠ ਮੈਨੂੰ ਦਸ ਵਜੇ ਤੱਕ ਤ ਇਹਨੇ ਮੇਰਾ ਫੋਨ ਚਲਾਇਆ ਫੇਰ
ਹਾ
ਉਸ ਤੋਂ ਬਾਅਦ ਮੈਂ ਫੋਨ ਲਿੱਤਾ ਆਪਣਾ। ਫਿਰ ਮੰਮੀ ਦਾ ਫ਼ੋਨ ਚਲਾਇਆ ਇਹਨੇ ਪੂਰੇ ਜਬ ਤੱਕ ਪਾਪਾ ਨੀ ਆਏ ਲੈਣ ਉਦੋਂ ਤੱਕ ਇਹ ਫੋਨ ਈ ਚਲਾਇਆ।
ਤੇ ਮੰਮੀ ਦਾ ਫੋਨ ਚਲਾ ਲੈਣਾ ਸੀ।
ਨਾ ਓ ਤੇ ਮੈਂ ਹੀ ਨੀ ਦਿੱਤਾ ਸੀ। ਉਹਦੇ ਚ ਵੱਡੀ ਵੀਡੀਓ ਆ ਰਈ ਸੀ ਮੇਰੇ ਫੋਨ ਚ ਛੋਟੀ ਆਦੀਆਂ ਨੇ, ਹਾਂ ਮੇਰੇ ਫੋਨ ਚ ਕਲੇਬ ਤੋਂ ਕੁਛ ਬਣਾ ਦੀ ਏਦਾਂ, ਏਦਾਂ ਆ ਰਹੀ ਸੀ ਮੈਂ ਹੀ ਕਿਹਾ ਸੀ ਇਹਨੂੰ ਮੇਰੇ ਚ ਚਲਾਏ ਕਰ।
ਹਾ।
ਉਹਦੇ ਚ ਗੰਦੀ ਆਉਂਦੀ ਹੈ ਤੇ ਪਤਾ ਨੀ ਕੀ ਬੋਲ ਕੇ ਉਹਦੇ ਚ ਡਾਊਨਲੋਡ ਕਰਦਾ। ਤੇ ਉਹ ਪਤਾ ਨੀ ਕੀ ਕੁੱਛ ਆ ਜਾਂਦਾ ਗੰਦ ਮੰੰਦ।
ਟੀ ਇਹ ਕੁਛ ਤਾਂ ਉਹਦੇ ਚ ਆਉਂਦੀ ਕੁੱਝ ਹੋਰ ਆ।
ਹਾਂ ਇਹ ਕਰਦਾ ਪਿਆ ਸੀ। ਹਾਂ, ਫੇਰ ਮੈਂ ਇਹਨੂੰ ਆਇਆ ਸੀ ਮੈਂ ਕਿਹਾ ਨਾਨੂ ਤੂੰ ਮੇਰੇ ਚ ਕਰੇਗਾ ਨਾ ਤੇ ਮੈਨੂੰ ਟੈਬ ਚ ਵੀ ਸੇਮ, ਸੇਮ ਦਿਖਦਾ ਸਾਰਾ ਕੁਛ ਜੋ ਤੂੰ ਚਲਾ ਰਿਹਾ। ਤਾਂ ਫੇਰ ਬੋਲ ਕੇ
ਨ ਕਰ ਰਿਹਾ ਜੋ ਆ ਰਿਹਾ ਸੀ ਬਸ।
ਅੱਛਾ।
ਫੇਰ ਇਹਨੂੰ ਰੋਟੀ ਦਿੱਤੀ ਤੇ ਰੋਟੀ ਜਦ ਤੱਕ ਜੀਜੂ ਨੀ ਆਏ ਉਦੋਂ ਤੱਕ ਤਿੰਨ ਰੋਟੀ ਖਾਈ ਆ, ਤੇ ਦੋ ਥੱਪੜ ਵੀ ਖਾ ਇਹਨੇ
ਹੂੰ, ਅੱਜ ਕਹਿ ਰਹੇ ਸੀ, ਕੱਲ ਤੁਸੀਂ ਕਹਿ ਰਹੇ ਸੀ ਤੁਸੀਂ ਨਾ ਇਨਾ ਨੂੰ ਸਕੂਲੈ ਜਿਓ ਤੇ ਕੇਦਾ ਅੱਜ ਮੈਨੂੰ ਸਕੂਲ ਲੈਜਓ ਮੈਂ ਨੀ ਜਾਵਾਂਗਾ।
ਹੂੰ।
ਹੂ ਮੈਂ ਕਿਹਾ ਤੂੰ ਸ਼ਰਾਰਤਾ ਇਨੀ ਕਰਦਾ ਫੇਰ, ਹੂੰ।
ਹਾਂ ਆਪਾਂ ਫੂਨ ਚਲਾਉਦਾ ਸਾਰਾ ਦਿਨ ਥੋੜੇ ਜਿ
ਹਾਂ ਅੱਜ ਵੀ ਨੀ ਪੜ੍ਹਿਆ, ਕੱਲ ਵੀ ਨੀ ਪੜ੍ਹਿਆ ਪੂਰਾ ਦੇਨ ਅੱਜ ਤਾ ਕਤਾਬ ਵੀ ਨੀ ਚੁੱਕੀ ਕਾੱਲ ਵੀ ਨੀ ਚੁੱਕੀ ਹੂੰ
ਖਾ ਦੇ ਟੇਬਲ ਲਿਖਦੇ- ਲਿਖਦੇ ਇੰਨਾ ਦਿਮਾਗ ਖਾਇਆ ਮੰਮੀ ਦਾ ਸੈਵਨ ਸਿਕਸ ਦਾ ਦਿਨ ਹੁੰਦਾ ਹੈ। ਸੈਵਨ- ਸੈਵਨ ਕਿੰਨਾ ਹੁੰਦਾ ਤੇ ਬੋਲ-ਬੋਲ ਕੇ ਆਪੇ ਈ ਹਸੀ ਜਾ ਰੇਆ ਸੀ।
ਹੂੰ, ਹੋਰ ਮੰਮੀ ਕੀ ਕਰ ਰਹੇ-।
ਮੰਮੀ ਪੁਛ ਮੰਮੀ ਨੇ। ਹੁਣੀ ਬਰਤਨ ਸਾਫ਼ ਕੀਤੇ ਨੇ। ਰੋਟੀ ਤੇ ਹਾਂਜੀ, ਆੱਜ ਆਪਾ ਪਾਪਾ ਤੋ ਗੋਲਗੱਪੇ ਮੰਗਾਏ ਸੀ।
ਹਾਂ ਅੱਛਾ, ਮੈਂ ਸਾਡਾ ਗੋਲ ਗੱਪੇ ਖਾਂ ਦਾ ਜੀ ਕਰਆ ਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਨੇ, ਤੇ ਹੁਣ ਪਤਾ ਨੀ, ਜਾ ਰਹੇ ਨੇ ਕੱਪੜੇ ਚੇਂਜ ਕਰ ਰ ਨੇ, ਆਈਸ ਕਰ੍ਰੀਮ ਖਾਣ ਦਾ, ਤੇ ਫਲੂਦਾ
ਅੱਛਾ
ਨਹੀਂ, ਸ਼ਾਮੀ ਕਹਿ ਰਹੇ ਸੀ ਪਰ ਲੈ ਕੇ ਨਹੀਂ ਆਏ ਹੁਣ ਨ ਨੂੰ ਕਹਿੰਦਾ ਪਿਆ ਸੀ।
ਉਹਨਾਂ ਨੂੰ ਕੀ ਕਹਿ ਰਿਹਾ ਆਈਸ ਕਰੀਮ ਖਾਣੀ ਹੈ।
ਹਾਂ-
ਅਛਾ-
ਹਮ, ਘਰੇ ਲਿਆ ਕੇ ਦਿੳ ਫਲੂਦਾ ਲੳ ਲਛਾ ਵਾਲੀ ਤਾਜੀ ਹੋ ਜਾਂਦੀ ਆ, ਉਹ ਆਈਟੀ ਆਈ ਕੋਲ ਹੈਗਾ ਨਾ ਉਹ ਗਲਾਸ ਚ ਮਿਕਸ ਕਰਕੇ ਦਿਦਾ।
ਅਛਾ ਹੂੰ -
ਹਾਂ-
ਕਲ ਕਹਿਦਾ ਮੈਂ ਚੋਕਲੇਟ ਖਾਣੀ ਹੈ। ਬਲਿੰਕਿਟ ਤੋਂ ਡਰ ਕਰੋ ਤੇ ਖਾਣੀ ਮੈਂ ਕਿਹਾ ਕਿਹੜੀ ਖਾਏਗਾ। ਕਹਿਦਾ ਮਿਲਕੀ ਬਾਹਰ ਖਾਵਾਂਗਾ ਮੈਂ ਕਿਹਾ ਓਦਾਂ
ਵੀਨਾ ਫੇਰ ਵੀ-
ਨਹੀ ਮੈਂ ਕਿਹਾ ਦਸ ਰੁਪਏ ਦੀ ਚੋਕਲੇਟ ਥੋੜ੍ਹੀ ਆਏਗੀ ਬਿਲਿੰਕਟ ਤੋਂ ਜਾਂ ਤੇ ਹੋਰ ਮੰਗਵਾਉਣਾ ਪਏਗਾ ਤੇ ਫੇਰ ਮੰਮੀ ਲੈ ਕੇ ਆਏ ਏਨੇ ਉਹ ਹੁਣ ਤਕ ਨਹੀ ਖਾਈ ਹੈਗੀ ਆ ਅਜ ਵੀ ਖਾਣ ਲਗਿਆ ਤੇ ਨਾਲ ਹੀ ਪਾਪਾ ਦੇ ਉਹ ਗੱਡੀ ਦਾ ਹੋਰਨ ਸੁਣਿਆ ਤੇ ਉਥੇ ਹੀ ਫਨੱਕ ਚਲਾ ਗਿਆ ਕਲ ਖਾਊਂਗਾ ਆ ਕੇ
ਅਛਾ ਬਸ ਕਲ ਕਲ ਆਵੇਗਾ ਤੇ ਮੰਡੇ ਤੋਂ ਤਾਂ ਸਕੂਲ ਹੀ ਜਾਣਾ ਇਨੇ
ਹਾਂ-
ਹਾਂ-
ਕਲ ਛੁੱਟੀ ਨਹੀ ਹੈਗੀ ਇਨਾਂ ਦੀ
ਨਹੀਂ ਸਾਡੇ ਸੈਟਰਡੇ ਔਫ ਨਹੀ ਹੁਦਾ ਕਲ ਤਾਂ ਜਮੇ ਵੀ ਨਹੀ ਕਰਨਗੇ। ਕਿਉਕਿ ਮੰਡੇ ਤਾਂ ਸਕੂਲ ਸਟਾਟ ਨੇ ਹੂੰ -
ਹਾਂ-
ਅਜ ਕਲਾਸ ਕਿਉਕਿ ਸਾਡਾ ਸਕੂਲ ਥੋੜਾ ਓਦਾ ਪੈ ਜਾਦਾ ਨਾ ਤਾਂ ਅਜ ਸਾਡੇ ਸਕੂਲ ਗੋ ਮਿਲੀ ਕਲਾਸਰੂਮ 'ਚ ਛੋਟੀ ਜਿਹੀ ਗੌ। ਹਾਂ ਗਲੋ ਗੋ ਸੀ। ਤੇ ਫੇਰ ਸਨੇਕ ਸੀ ਦੋ ਤਿਨ ਕਮਰਿਆਂ 'ਚ ਤੇ ਫੇਰ ਪੂਰੇ ਸਕੂਲ ਅਜ ਸ਼ਾਮੀ ਉਹ ਸਪਰੇੇ ਹੋ ਗਈ ਤਾਂ ਸਾਡੇ ਟੇਬਲ ਟੂਬਲ ਬਾਹਰ ਕਢੇ ਹੋਏ ਸੀ ਸਾਰੀ ਸਫਾਈ ਹੋ ਰਹੀ। ਕਿਉਕਿ ਪੰਦਰਾਂ ਦਿਨ ਉਹ ਬਦ ਰਿਹਾ ਨਾ ਪੂਰਾ ਸਕੂਲ ਤਾਂ ਪਿਛੇ ਹੈ।
ਉਥੇ ਜੰਗਲ ਹੈ। ਤੇ ਕੱਢੇ ਕਿਨੇ ਫਿਰ ਸਨੇਕ
ਕਢੇ ਬਹੁ ਬ ਸਵੀਪਰ ਲਗੇ ਹੋਏ ਨੇ ਜੋ ਉਹਨਾ ਨੇ ਕਢੇ ਫੇਰ ਉਹ ਤਾਂ ਸਾਰੀ ਚੀਜ਼ਾ ਬੱਚਿਆਂ ਦੀ ਕਿਤਾਬਾ ਜਿਹੜੇ ਕੁਛ ਵੀ ਸਮਾਨ ਕਲਾਸਰੂਮ 'ਚ ਰਖਿਆ ਤੇ ਸਾਰਾ ਬਾਹਰ ਕਢ ਕੇ ਧੋਤਾ ਕਿਉਕਿ ਬੱਚੇ ਕੁਛ ਵੀ ਬੱਚਿਆਂ ਦਾ ਕੀ ਪਤਾ ਟੇਬਲ ਚਟਣ ਲਗ ਪੈ ਜਾਦੇ ਨੇ ਤੇ ਦੁਵਾਰਾ ਵੀ ਕਈ ਮੂੰਹ ਲਾਉਦੇ ਤੇ ਇਸ ਕਰਕੇ
ਹਮ
ਹਾਂ- ਤਦ ਤਾਂ ਬੱਚਿਆਂ ਨੂੰ ਲੈ ਕੇ- ਕਹਿਦੇ ਜਾਦੇ ਜੇ ਇਕਲੇ ਬੱਚਿਆਂ ਨੂੰ ਸਕੂਲੇ ਬਿਠਾ ਦ ਤਾਂ ਕੁਛ ਵੀ ਹੋ ਸਕਦਾ ਉਹ ਗੋ ਵੀ ਬਹੁਤ ਖ਼ਤਰਨਾਕ ਹੁਦੀ ਹੈ। ਜ਼ਹਿਰੀਲੀ।
ਉਹਥੇ ਖੇਤਾਂ ਚੋ ਘੁਸ ਜਓਦੇ ਨੇ ਅੰਦਰ
ਉ ਤਾਂ ਹੈ। ਹਾਂ ਤੁਸੀ ਕਿਡੇ ਨਾਲ ਉਹਦੇ ਨਾਲ ਮਨਜੀਤ ਨਾਲ ਹੀ ਗੱਲ ਕੀਤੀ ਸੀ।
ਨਾ ਮੈਂ। ਕਿਸੇ ਨਾਲ ਨੀ ਗੱਲ ਕੀਤੀ ਮੈ ਤੇ ਦੀਵਿਆਂ ਨਾਲ ਹੀ ਪਰਸੋਂ ਕੀਤੀਆਂ ਸੀ ਤੇ ਤੁਾਡੀ ਸੁਣੀਆਂ ਸੀ ਉਸ ਤੋਂ ਬਾਅਦ ਮੈਂ ਕੀਤਾ ਹੀ ਨੀ ਦਿਵਿਆ ਦਾ ਫੋਨ ਆਉਦਾ ਪਿਆ ਸੀ ਉਹ ਕਹਿਦੇ ਦੀਦੀ ਮੇਰੇ
ਵੀ ਦੁਬਾਰਾ ਟਾਸ ਆਉਦੇ ਨੇ
ਹਾਂ ਉਹ ਤੀਹ ਕੋਲਾ ਆਉਣਗੀਆਂ ਨੇ ਟੋਟਲ
ਅੱਛਾ, ਤੇ ਕੋਲਾਂ ਤੋਂ ਬਾਦ
ਹਾਂ, ਤੀਹ ਕੋਲਾਂ ਤੋਂ ਬਾਅਦ ਫੇਰ ਦੂਜਾ ਕੰਮ ਆਏਗਾ।
ਅੱਛਾ ਕੰਮ ਹੀ ਆ, ਮਤਲਬ ਇੱਦਾਂ ਦੇ ਟਾਸਕ ਹੀ ਆਉਣਗੇ। ਅੱਜ ਮੇਰੇ ਵਟਸਐਪ ਕਿਉਂਕਿ ਕੱਲ ਹਿਮਾਂਸ਼ੀ ਦੀ ਕੋਲ ਆਈ ਸੀ, ਤਿੰਨ ਟਾਸਕ ਪਏ ਏ ਸੀ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਲ ਪਿੱਕ ਕਰ ਲੋ, ਉਹਦਾ ਨਿਆਣਾ ਰੋਣ ਲੱਗ ਪਿਆ। ਤਾਂ ਫੇਰ ਉਹਨੂੰ ਕੱਟਣੀ ਪਈ ਕੋਲ, ਤਾਂ ਫੇਰ ਥੱਲੇ ਚਲੇ ਗਈ ਤਾਂ ਦੋ ਕੋਲਾ ਰਹਿ ਗਈਆਂ ਸੀ। ਅੱਜ ਮੇਰੇ ਵਟਸਐਪ ਤੋਂ ਮੈਸੇਜ ਆਇਆ ਕਿ ਬਈ ਤੁਹਾਡੀ ਦੋ ਕੋਲਾਂ, ਹਾਂ ਫੇਰ ਉਹ ਟਾਸਕ ਵੀ ਉਹ ਹੋ ਜਾਣਗੇ।
ਖ਼ਤਮ ਹੋ ਜਾਣਗੀ, ਆਂ ਇੱਕ ਸੌ ਅੱਸੀ ਮਿੰਟ ਲਿਖੇ ਹੋਏ ਨੇ ਉੱਥੇ। ਇੱਕ ਸੌ ਅੱਸੀ ਮਿੰਟ ਹੈਗੈ ਕਿ ਪੂਰੇ ਤੀ- ਤੀ ਫੋਨ ਕਰਨੇ ਨੇ ਤੁਸੀਂ ਸੰਡੇ ਤੱਕ। ਮੇਰੇ ਕੋਲ ਵੀ ਆਇਆ ਮੈਸ -ਮੈਸੇਜ ਤੇ ਮੰਮੀ ਦੇ ਅਲੇ ਫੋਨ ਚ ਵੀ ਆਇਆ। ਤੇ ਤੀਹ ਫੋਨ ਕਰਨੇ ਨੇ ਸੰਡੇ ਤੱਕ।
ਹਾਂ
ਤੇ ਫੇਰ ਇਹ ਕੰਮ ਖ਼ਤਮ ਹੋ ਜਾਣਗੇ ਕੋਲ ਆਲਾ ਟਾਸਕ ਤੇ ਜਿਹੜੀ ਪੈਂਡਿੰਗ ਪੇਮੈਂਟਸ ਪਈਆਂ ਨੇ ਉਹ ਤਾਈਂ ਆਣਗ ਗੀਆਂ, ਉਹ ਪੇਮੈਂਟਸ ਪੈਂਡਿੰਗਸ ਚ ਨੇ ਕਈਆਂ ਦੀ। ਹਾਂ, ਤੇ ਉਹ ਸੰਡੇ ਤੱਕ, ਰਾਤ ਤੱਕ ਕਪਲੀਟ ਕਰਨੇ ਨੇ ਪੂਰੇ ਤੀਹ ਕੋਲ। ਅੱਧੇ ਹਿਮਾਂਸ਼ੀ ਨੂੰ ਕਰ ਲਿਓ, ਅੱਧੇ ਖੁਸ਼ੀ ਨੂੰ ਕਰ ਲਿਓ, ਅੱਧੇ ਮੈਨੂੰ ਕਰ ਲਿਓ।
ਹਾਂ, ਖੁਸ਼ੀ ਨੇ ਤੇ ਚੱਕੀ ਨਹੀਂ ਸੀ ਕੋਲ।
ਪਤਾ ਨੀ ਉਹ ਕਹਿੰਦੀ ਸੀ ਬਈ ਕਹਿੰਦੀ ਮੇਰੇ ਕੋਲ ਆਈ ਨੀ ਕੋਲ, ਯਾਂ ਤੇ ਉਹ ਨੈਟਵਰਕ ਚ ਨੀ ਹੋਣੀ ਬੈਠੀ ਹੋਈ।
ਹਾਂ, ਹੋ ਸਕਦੈ। ਅੱਛਾ ਤੇ ਤੁਸੀਂ ਕੋਲ ਕਰਕੇ ਪੁੱਛਿਆ ਸੀ ਉਹਨੂੰ ਬਾਅਦ ਚੋਂ
ਅਸੀਂ ਉਹ ਨਾਲ- ਨਾਲ ਮੈਨੂੰ ਕਹਿੰਦੀ, ਕੋਲ ਨੀ ਆ ਰੀ ਮੇਰੇ ਕੋ, ਮੇਰੇ ਕੋਲ।
ਅੱਛਾ, ਇੱਕ ਸਾਡਾ ਦਰਵਾਜਾ ਏ ਇਹਦੇ ਚ ਉੱਪਰ ਪਤਾ ਨੀ ਕੀ ਦੀਮਕ ਲੱਗੀ ਹੋਈ ਹੈ ਕਿ ਕੁੰਡੀ ਲਾਓ ਤਾਂ ਮਿੱਟੀ ਥੱਲੇ ਆਉਂਦੀ ਏ। ਮਿੱਟੀ ਝੜ ਰਹੀ ਏ ਇਹਦੇ ਤੋਂ, ਹੈਂ।
ਇਹਦੀ ਆਵਾਜ਼ ਨਹੀਂ ਆ ਰਹੀ, ਕਿੱਥੇ ਗਿਆ ਏ?
ਏ, ਕਾਰ ਚ ਬੈ ਕੇ ਨਾ ਅਸੀਂ ਬ ਫਾਲੂਦਾ ਖਾਣ ਜਾ ਰਹੇ ਨੇ ਆਈਸ ਕਰ੍ਰੀਮ। ਮੈਂ ਤਾਂ ਗੋਲ ਗੱਪੇ ਬੋਲੇ ਸੀ, ਏ ਕਹਿੰ ਰਿਹਾ ਮਮਾ ਮੈਂ ਆਈਸ ਕ੍ਰੀਮ ਖਾਵਾਂਗਾ।
ਅੱਛਾ
ਹੰ, ਅ ਕੱਲ-ਪਰਸੋਂ ਅ ਪੇ ਤਿੰਨ ਦਿਨ ਹੋਏ ਜਿਨ ਦਣ ਮੈਂ ਦਵਾਈ ਲੈ ਕੇ ਆਈ ਸੀ, ਉਧਣ ਆਪਾਂ ਗਲੂਕੋਸ ਦਾ ਡੱਬਾ ਲੈ ਆਏ। ਦਾ ਸੀ ਬਦ ਵੱਡਾ।
ਹੰ
ਤੇ ਅੱਜ ਆਈਸ ਕ੍ਰੀਮ ਜਮਾ-ਜਮਾ ਕੇ ਉਹਦੇ 'ਚ ਪੂਰੀ- ਪੂਰੀ ਖਤ ਖਤਮ ਕਰਤੀ ਓ। ਹੂੰ
ਖਤਮ ਕਰਧਾ। ਉਲਟੇ ਕੰਮ ਹੈਗੇ ਨੇ ਐਦੇ ਸਾਰੇ। ਇੱਥੇ ਵੀ ਤੇ ਕੱਲ ਕਹਿੰਦਾ ਸੀ, ਕਹਿੰਦਾ ਯੂਟਿਊਬ ਤੋਂ ਦੇਖ ਕੇ ਕਹਿੰਦਾ ਮੈਂ ਚੋਕਲੇਟ ਬਣਾਵਾਂਗਾ।
ਤੇ ਸਮਾਨ ਲੈ ਰਿਹਾ ਸੀ, ਫਿਰ ਮੰਮੀ ਨੇ ਡਾਂਟਿਆ। ਤੇ ਮੰਮੀ ਲੈ ਕੇ ਆਈ ਇਹਦੇ ਲਈ, ਤੇ ਖਾਈਏ ਇਹਨੇ ਫੇਰ ਵੀ ਨੀ ਐ।
ਹੰ।
ਹੁਣ ਚੈਂ-ਚੈਂ ਕਰ ਰਿਐ। ਹੁਣ ਤੇ ਗੱਲ ਹੋ ਗਈ, ਹੁਣ ਕੀ ਗੱਲ ਕਰਨੀ ਆ। ਹੁਣ ਤੂੰ ਚੀਜੀ ਖਾਣ ਜਾ। ਚਿਜੀ ਨੀ ਖਾਣ ਜਾਣੀ ਤੂੰ?
ਸਸੀਕਾਲ
ਹੈਂ, ਸਾਸ੍ਰੀਕਾਲ। ਤੂੰ ਚੀਜੀ ਨਹੀਂ ਖਾਣੀ? ਮੈਂ ਨਾਨੂ ਨਾਲ ਗੱਲ ਕਰ ਰਹੀ ਸੀ।
ਅੱਜ ਨਾ ਰੀ ਸੀ।
ਕੌਣ ਨੀ ਆਈ ਸੀ ਅੱਜ?
ਉਸ ਕੇ ਬਾਦ
ਤੁਸੀ ਗਾਣੇ ਬੜੀ ਤੇਜ਼ ਚਲਾਏ ਹੋਏ ਨੇ ਗੱਡੀ ਚ'। ਕਿੱਥੇ ਜਾ ਰਿਹਾ ਐ ਪ੍ਰਭ ਆਈਸ-ਕਰੀਮ ਖਾਣ?